ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਨੇ ਦੀਦੀ
ਜੀ ਤੁਸੀਂ ਸੁਣਾਓ ਜੀ
ਠੀਕ ਹੈਗੀਆਂ ਹੋਰ ਘਰ ਪਰਿਵਾਰ ਸਭ ਠੀਕ ਹੈ
ਤੁਸੀਂ ਦੱਸੋ
ਹਾਂਜੀ ਇੱਧਰ ਵੀ ਸਭ ਠੀਕ ਨੇ ਬ
ਹਾਂਜੀ ਵਧੀਆ ਜੀ ਬੱਚੇ ਖੇਡਦੇ ਪਏ ਨੇ ਇੱਕ ਸੁੱਤੀ ਵੀ ਗੁੜੀਆ ਔਰ ਅਸੀਂ ਹੁਣੇ ਫ੍ਰਰੀ ਹੋਏ ਆ ਬਸ ਹੁਣ ਪਾਰਕ ਜਾਣਾ ਨਿਆਣੇ ਮਗਰ ਫੇ ਨੇ ਬੱਚੇ ਕਿ ਪਾਰਕ ਲੈ ਜਾਉ
ਅੱਛਾ ਚਲੋ ਵਧੀਆ ਵ ਮੇਰਾ ਤੇ ਕਾਕਾ ਕਹਿੰਦਾ ਸੀ ਅਤੇ ਕਿ ਮੰਮਾ ਮੈਨੂੰ ਬਈ ਸਾਖੀ ਸੁਣਾਓ ਕੋਈ ਬਾਬਾ ਜੀ ਦੀ ਕੋਈ ਗੱਲ ਸੁਣਾਓ ਵੀ ਸਾਰੇ ਹਾਂਜੀ ਮੈਂ ਕਿਹਾ ਉਹਨੂੰ ਬੜਾ ਟਰੱਸਟ ਹੈਗਾ ਧਾਰਮਿਕ ਗੱਲਾਂ ' ਅਤੇ ਸਾਨੂੰ ਆਪਣੇ ਬੱਚਿਆਂ ਨੂੰ ਧਰਮ ਦੀ ਗੱਲਾਂ ਕਰਨੀਆਂ ਵੀ ਚਾਹੀਦੀਆਂ ਨੇ ਉਹਨਾਂ ਨੂੰ ਨੌਲੇਜ ਹੋਣੀ ਵੀ ਚਾਹੀਦੀ ਹੈ ਨਹੀਂ ਕਿ ਕਿਸ ਤਰ੍ਹਾਂ ਆਪਾਂ ਧਰਮ ਨਾਲ ਜੁੜੇ ਰਹੀਏ ਹਾਂ ਬੱਚਿਆਂ ਨੂੰ ਥੋੜ੍ਹਾ ਬਹੁਤ ਥੋੜ੍ਹਾ ਬਹੁਤ ਗਿਆਨ ਦੇਣਾ ਚ ਚਾਹੀਦਾ ਵ
ਹਾਂਜੀ ਹਾਂ ਬਿਲਕੁਲ ਜੀ
ਕਾਕਾ ਮੇਰਾ ਕਹਿ ਰਿਹਾ ਸੀ ਕਿ ਮੰਮੀ ਸਾਰੇ ਸਵੇਰੇ ਉੱਠਦੇ ਨੇ ਅਤੇ ਜਪਚੀ ਸਾਹਿਬ ਕਿਉਂ ਪੜ੍ਹਦੇ ਨੇ ਚਪਚੀ ਸਾਹਿਬ ਦਾ ਕੀ ਮਤਲਬ ਹੁੰਦਾ ਬ ਉਹਦੇ ਕੀ ਹੁੰਦਾ ਮੈਂ ਕਿਹਾ ਪੁੱਤਰ ਜਪਜੀ ਸਾਹਿਬ ਵਿੱਚ ਬਹੁਤ ਤਾਕਤ ਆਉਂਦੀ ਮੈਂ ਕਿਹਾ ਜਪਚੀ ਸਾਹਿਬ ਦੀ ਬਾਣੀ ਜਦੋਂ ਪਹਿਲੇ ਟਾਈਮ ਵਿੱਚ ਜਦੋਂ ਗੁਰੂ ਮਹਾਰਾਜ ਜਿਹਨੇ ਆਪਣੇ ਹੱਥਾਂ ਨਾਲ ਲਿਖੀ ਸੀ ਉਦੋਂ ਮੈਂ ਕਿਹਾਿਆ ਉਸ ਤੋਂ ਬਾਅਦ ਜੋ ਸਿੱਖ ਪੜ੍ਹਦੇ ਸਨ ਨਾ ਉਦੋਂ ਟਾਈਮ ਵੀ ਇੰਨਾ ਕਾਲੀ ਉਗਦਾ ਨੀ ਸੀ, ਮੈਂ ਕਿਹਾ ਇੰਨੀ ਤਾਕਤ ਆਉਂਦੀ ਸੀ ਕਿ ਮੋਏ ਹੋਏ ਬੰਦੇ ਵੀ ਜੀਂਦੇ ਹੋ ਜਾਂਦੇ ਸੀ । ਜਪਜੀ ਸਾਹਿਬ ਵਿੱਚ ਇੰਨੀ ਤਾਕਤ ਹੁੰਦੀ ਏ । ਅਗਰ, ਅਗਰ ਆਪਾਂ ਰੋਜ਼ ਮਤਲਬ ਜਪ੍ ਜੀ ਸਾਹਿਬ ਕਰਦੇ ਹਾਂ ਅਤੇ ਅਸੀਂ ਆਪਣੇ ਮੂੰਹ 'ਚ ਜੋ ਵੀ ਨੋਰਮਲੀ ਗੱਲਾਂ ਮਤਲਬ ਡੇਲੀ ਰੂਟੀਨ ਵਿੱਚ ਬੋਲਦੇ ਹਾਂ ਨਾ ਅੱਛੀਆਂ ਅੱਛੀਆਂ ਬੋਲੀਏ, ਤੇ ਉਹ ਪੂਰੀਆਂ ਹੁੰਦੀਆਂ ਨੇ, ਅਗਰ ਉਹ ਮੰਨਿਆ ਜਾਏ ਨਾ, ਜਪਜੀ ਸਾਹਿਬ ਵਿੱਚ ਇੰਨੀ ਤਾਕਤ ਹੁੰਦੀ ਏ। ਜਪਜੀ ਸਾਹਿਬ ਦੀ ਬਾਣੀ ਚ, ਹਾਂਜੀ। ਹਾਂਜੀ, ਜਦੋਂ ਇਹਨੂੰ ਮੈਂ ਦੱਸ ਰਹੀ ਸੀ ਕਾ ਕੇ ਨੂੰ ਸੁਣਾ ਰਹੀ ਸੀ। ਛੋਟੀ ਜਿਹੀ ਵਾਰਤਾ ਹੈਗੀ ਏ।ਅਗਰ ਆਪ ਨੂੰ ਅੱਛੀ ਲੱਗੇ ਤੇ ਸੁਣਾਵਾਂ ਮੈਂ।
ਹਾਂਜੀ-ਹਾਂਜੀ, ਸੁਣਾਓ ਜੀ, ਬਿਲਕੁਲ ਜੀ ।
ਗੁਰੂ ਹਰਗੋਬਿੰਦ ਸਾਹਿਬ ਜੀ, ਛੇਵੀਂ ਪਾਤਸ਼ਾਹੀ ਸੀ ਜਿਹੜੀ ਇਹ ਕਹਿਣ ਲੱਗੇ ਆਪਣੇ ਇੱਕ ਸਿੱਖ ਨੂੰ ਕਿ ਬਈ ਸਾਨੂੰ ਨਾ ਕੋਈ ਸਿੱਖ ਇੱਕ ਜਪਜੀ ਸਾਹਿਬ ਦਾ ਪਾਠ ਸੁਣਾਏ, ਵੀ ਜਿਹੜਾ ਚਿੱਤ ਲਾ ਕੇ ਸੁਣਾਏਗਾ, ਧਿਆਨ ਲਾ ਕੇ ਉਹਦਾ ਮਨ ਨਾ ਭਟਕੇ। ਤੇ ਉਹਨੂੰ ਜੋ ਮੂੰਹ ਚ ਮੰਗ ਗੇਗਾ, ਉਹ ਅਸੀਂ ਦਵਾਂਗੇ ।ਗੁਰੂ ਗੋ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਗੱਲ ਕੀਤੀ। ਤੇ ਭਾਈ ਗੋਪਾਲਾ ਜੀ ਖੜੇ ਹੋਏ, ਕਹਿਣ ਲੱਗੇ ਬਈ ਅਸ ਸੀਂ ਸੁਣਾਉਦੇ ਹਾਂ ਉਦੋਂ । ਤੇ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਸੁਨਾਣਾ ਸ਼ੁਰੂ ਕੀਤਾ । ਬੜੀ- ਸਾਰੀ ਸੰਗਤ ਸੀ, ਉਹ ਸੰਗਤਾਂ ਵਿੱਚ ਬਹਿੰਦੇ ਸਨ ਤੇ ਕਦੀ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਕਿਸੇ ਤਰ੍ਹਾਂ ਦੀ ਕੋਈ ਕਥਾ ਤੇ ਉਦੋਂ ਉਹਨਾਂ ਨੇ ਇਹ ਗੱਲ ਕਰ ਦਿੱਤੀ। ਕਿ ਜਪਜੀ ਸਾਹਿਬ ਦਾ ਪਾਠ ਕੋਈ ਮਨ ਲਾ ਕੇ, ਚਿੱਤ ਲਾ ਕੇ ਸੁਨਾਏ ਤੇ ਉਨੂੰ ਜੇੜੀ ਚੀਜ਼ ਓ ਮੰਗਣਗੇ ਅਸੀਂ ਦਵਾਂਗੇ ਤੇ ਉਨਾਂ ਨੇ ਜੇੜੇ ਬਾਈ ਗੋਪਾਲਾ ਜੀ ਸੀ, ਔਨਾਂ ਨੇ ਹੱਥ ਧੋ ਕੇ, ਪੈਰ ਤੋ ਕੇ ਅਪਨੇ ਆਪ ਨੂੰ ਸੁ ਸੁੱਚਾ ਕਰਕੇ ਤੇ ਉ ਆਸਨ ਲਾ ਕੇ ਜਪਜੀ ਸੇਬ ਦਾ ਪਾਠ ਸੁਨਾਣ ਲੱਗੇ। ਉੱਚੀ-ਉੱਚੀ ਪੜ੍ਹਨ ਲੱਗੇ, ਉਨਾਂ ਨੇ ਜਪਜੀ ਸੇਬ ਦਾ ਪਾਠ ਬੜਾ ਚਿੱਤ ਲਾ ਕੇ ਕੀਤਾ। ਉਹਨਾਂ ਦਾ ਮਾਨ ਜਪਜੀ ਸੇਬ ਦੇ ਵਿੱਚ ਹੀ ਹੈਗਾ ਸੀ। ਉਹਨਾਂ ਨੇ ਇੱਦਰ-ਉੱਦਰ ਇੱਕ ਨਿਗਾ ਨੀ ਮਾਰੀ, ਮੰਨ ਨੀ ਪਟਕਿਆ। ਕਿਉਂਕਿ ਦੇਖੋ ਪਹਿਲੇ ਦੇ ਜਿਹੜੇ ਸਿੰਘ ਵੀ ਹੈਗੇ ਸੀ, ਸਿੱਖ ਵੀ ਉ ਕੋਈ ਆਮ ਸਿੱਖ ਨੀ ਸਨ, ਔ ਵੀ ਰੱਬ ਦੀਆਂ ਹੀ ਕੋਈ ਰੂਆ ਸਨ। ਜੇੜਾ ਰੱਬ, ਜੇੜਾ ਰੱਬ ਕੋਲ ਬੇ ਕੇ ਰੱਬ ਨੂੰ ਪਾਠ ਸੁਨਾ ਰਿਆ ਵੇ ਤੇ ਔ ਰੱਬ ਦਾ ਇ ਤ ਰੂਪ ਕੋਈ ਹੋਏਗਾ, ਕੋਈ ਆਮ ਬੰਦੇ ਤੇ ਹੋਣਗੇ ਨੀ।ਭਾਈ ਗੋਪਾ ਅੱਲਾ ਜੀ ਇਸ ਤਰ੍ਹਾਂ ਜਪਜੀ ਸੇਬ ਕਰਦੇ ਰਏ, ਕਰਦੇ ਰਏ। ਤੇ ਉਨਾਂ ਦਾ ਮਨ ਬਿਲਕੁਲ, ਤੇ ਗੁਰੂ ਹਰਗੋਬਿੰਦ ਸੇਬ ਜੀ ਬੜੇ ਪ੍ਰਸੰਨ ਹੋਏ। ਉਹ ਪ੍ਰਸੰਨ ਹੋਏ, ਕਹਿਣ ਲੱਗੇ ਕਿ ਬਈ ਐਨੀ ਵਦੀਆ ਜਪਜੀ ਸੇਬ। ਇੰਨਾ ਚਿਤ ਲਾ ਕੇ ਸੁਨਾਨ ਲੱਗੇ ਬਈ ਐ ਜੇੜੇ ਜਪਜੀ ਸੇਬ ਸੁਨਾ ਰੇ ਨੇ ਇਦੇ ਬਦਲੇ ਤੇ ਦੁਨੀਆਂ ਦੀ ਹਰ ਇੱਕ ਚੀਜ਼ ਛੋਟੀ ਏ। ਜ ਇਨਾ ਮਤਲਬ ਏ ਚਿੱਤ ਲਾ ਕੇ ਜਪਚੀ ਸੇਬ ਸੁਨਾ ਰੇ ਨੇ। ਕੇਣ ਲੱਗੇ ਏ ਤਾਂ ਸਭ ਕੁੱਛ ਛੋਟਾ ਏ, ਏਦੇ ਵਾਸਤੇ ਤੇ ਸਿਰਫ਼ ਏਕ ਗੁਰ ਨਾਨਕ ਦੇ ਘਰ ਦੀ ਗੱਦੀ ਹੀ ਵੱਡੀ ਹੈਗੀ ਏ, ਜਿਹੜੀ ਗੱਦੀ ਤੇ ਉਹ ਖੁਦ ਬੈਠੇ ਹੋਏ ਸੀ ਨਾ
ਬਿਲਕੁਲ ਜੀ।
ਹਾਂਜੀ। ਉਹ ਮਤਲਬ ਗੁਰੂ ਨਾਨਕ ਦੇਵ ਜੀ ਦੀ ਛੇਵੀਂ ਗੱਦੀ ਤੇ ਗੁਰੂ ਹਰਗੋਬਿੰਦ ਸੇਬ ਜੀ ਬੈਠੇ ਹੋਏ ਸੀ, ਪੈਲੀ ਜੋਤ ਗੁਰੂ ਨਾਨਕ ਦੇਵ ਜੀ ਦੀ ਏ ਦੂਜੀ ਗੁਰੂ ਅੰਗਦ ਦੇਵ ਜੀ ਦੀਏ, ਤੀਸਰੀ ਗੁਰੂ ਅਮਰਦਾਸ ਜੀ ਦੀਏ। ਚੌਥੀ ਗੁਰੂ ਰਾਮਦਾਸ ਜੀ ਦੀਏ ਪੰਜਵੀਂ ਗੁਰ ਅਰਜਨ ਦੇਵ ਜੀ ਦੀਏ। ਜੇੜੇ ਸ਼ਹੀਦ ਦਾਂ ਦੇ ਸਰਤਾਜ ਆਖੇ ਜਾਂਦੇ ਨ, ਤੇ ਛੇਵੀਂ ਗੁਰੂ ਹਰਗੋਬਿੰਦ ਸੇਬ ਜੀ ਦੀਏ ਤੇ ਛੇਵੀਂ ਗੱਦੀ ਦੇ ਬਈ ਮਾਲਕ ਐ ਤੇ ਦੁਨੀਆਂ ਦੀ ਕੋਈ ਚੀਜ਼ ਜਪਜੀ ਸੇਬ ਦਾ ਮੁਕਾਬਲਾ ਨੀ ਕਰ ਸਕ ਦੀ ਬਈ ਇੰਨੀ ਤਾਕਤ ਏ ਬਈ ਅਸੀਂ ਤੇ ਇਹਨਾਂ ਨੂੰ ਖੁੱਦ ਗੁਰੂਗੱਦੀ ਦੇਨ ਲੱਗੇ ਆ ਐਨੀ ਗੱਲ ਸੋਚ ਕੇ ਗੁਰ ਹਰਗੋਬਿੰਦ ਸੇਬ ਜੀ ਗੁਰਗੱਦੀ ਤੋਂ ਉੱਠਣ ਲੱਗੇ।
ਹਾਂਜੀ।
ਪਾਠ ਸਮਾਪਤੀ ਹੋਨ ਵਾਲੀ ਸੀ, ਸਲੋਕ ਚੱਲਨ ਵਾਲਾ ਸੀ ਤੇ ਔ ਗੁਰਗੱਦੀ ਤੋਂ ਉੱਠਣ ਲੱਗੇ ਕੇ ਬਈ ਇਨਾਂ ਨੂੰ ਗੁਰਗੱਦੀ ਦਵਾਂਗੇ, ਤੇ ਗੁਰ ਹਰਗੋਬਿੰਦ ਸੇਬ ਜੀ ਦਾ ਆਖਰੀਆਂ ਪੋੜੀਆਂ ਸੰਨ ਤਿਆਨ ਭਟਕ ਗਿਆ, ਕਿਉਂਕਿ ਔ ਗੱਦੀ ਤੋਂ ਠੇਨਾ ਤੇ ਉਨ੍ਹਾਂ ਨੇ ਕਿਆ ਕਿ ਗੁਰੂ ਮਹਾਰਾਜ ਜੀ ਤੇ ਵਚਨ ਕਰ ਰੇ ਸਨ ਕਿ ਜਪਚੀ ਸੇਬ ਸੁਨਾ ਵਾਂਗੇ ਤੇ ਜੋ ਮੂੰਹ 'ਚੋਂ ਮੰਗੋਗੇ ਔ ਦਵਾਂਗੇ, ਤੇ ਐ ਤਾਂ ਆਪਣੇ ਆਸਣ ਛੋੜ ਤੇ ਚੱਲੇ ਨੇ। ਔਨਾਂ ਨੂੰ ਇਹ ਨਈ ਪਤਾ ਸੀ ਕਿ ਆਸਨ ਤੁਆਨੂੰ ਦੇਨ ਵਾਸਤੇ ਉੱਠਣ ਲੱਗੇ
ਅੱਛਾ ਜੀ।
ਤੇ ਗੁਰੂ ਹਰਗੋਬਿੰਦ ਸੇਬ ਜੀ ਤਾਂ ਆਸਨ ਦੇਨ ਵਾਸਤੇ ਉੱਠਨ ਲੱਗੇ ਤੇ ਭਾਈ ਗੋਪਾਲਾ ਜੀ ਨੇ ਸਮਝਿਆ ਕੇ ਬਾਈ ਅਪਨਾ ਆਸਨ ਛੋੜ ਕੇਈ ਜਾਣ ਲੱਗੇ ਨੇ ਐਵੇ ਤੇ ਜਪਚੀ ਸੇਬ ਪੂਰੀ ਨੀ ਸੁਣੀ ਮਤਲਬ ਪੂਰੀ ਵੀ ਸੁਣ ਲੀ ਪਰ ਮਤਲਬ ਆਪਣੀ ਗੱਲ ਤੋਂ ਪੂਰੀ ਨੀਂ ਐ ਇੰਨੇ ਈ 'ਚ ਬਾਈ ਗੋਪਾਲਾ ਜੀ ਦਾ ਧਿਆਨ ਆਟ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਹ ਪਾਠ ਕਰਕੇ ਤੇ ਕਹਿਣ ਲੱਗੇ ਵੀ ਤੁਸੀਂ ਤੇ ਕਿਹਾ ਸੀ ਕਿ ਜੋ ਮੰਗੋਗੇ ਉਹ ਦੇਵਾਂਗਾ ਤੁਸੀਂ ਤੇ ਉੱਠਣ ਲੱਗਗੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਤੁਸੀਂ ਇੰਨਾ ਚਿੱਤ ਲਾ ਕੇ ਪਾਠ ਕਰ ਕਰਦੇ ਪਏ ਸੀ ਤੇ ਅਸੀਂ ਤੁਹਾਨੂੰ ਗੁਰੂ ਅ ਗੁਰੂ ਨਾਨਕ ਦੇ ਘਰ ਦੀ ਗੱਦੀ ਦੇਣ ਲੱਗੇ ਸੀ ਕਹਿੰਦੇ ਸਾਨੂੰ ਗੱਦੀ ਨੀ ਚਾਈਦੀ ਸ ਸਾਨੂੰ ਤਾਂ ਸਿਰਫ਼ ਘਾਟੀ ਤੇ ਕੌੜਾ ਚਾਈਦਾ ਕਹਿਣ ਲੱਗੇ ਥੁਹੜਾ ਧਿਆਨ ਹਟ ਗਿਆ ਤੁਸੀਂ ਬੜਾ ਵਧੀਆ ਪਾਠ ਕਰਦੇ ਪਏ ਸੀ ਅਸੀਂ ਜਿਵੇਂ ਉੱਠਿਆ ਥੁਹੜਾ ਧਿਆਨ ਹਟ ਗਿਆ ਵੇ ਵਰਨਾ ਤੁਸੀਂ ਗੁਰਗੱਦੀ ਤੇ ਬਹਿਣਾ ਸੀ ਕਹਿਣ ਲੱਗੇ ਨਈ ਸਾਨੂੰ ਗੁਰਗੱਦੀ ਦੀਣੀ ਚਾਈਦੀ ਸਾਨੂੰ ਤੇ ਘਾਟੀ ਤੇ ਕੌੜਾ ਦੇ ਦੋ। ਉਹਨਾਂ ਨੇ ਉਸ ਟਾਈਮ ਜਿਹੜਾ ਉਹ ਕਾਠੀ ਕੋੜਾ ਸੀ ਨਾ ਸਵਾ ਲੱਖ ਰੱਖਦਾ ਸੀ ਉਸ ਟਾਈਮ ਅੱਜ ਦੀ ਕੀਮਤ 'ਤੇ ਪਤਾ ਨੀ ਉਹ ਕਰੋੜਾਂ ਅਰਬਾਂ ਚ ਔਣੀ।
ਹਾਂਜੀ-ਹਾਂਜੀ ਬਿਲਕੁਲ ਜੀ ਇਹ ਤੇ ਹੈ ਹੀ ਅੱਜ ਕੱਲ ਇਹ ਵੀ ਸਮਝਣ ਆਲੇ ਸਮਝਦੇ ਨੇ ਨੀ ਤੇ ਕੋਈ ਕਿੱਥੇ ਪਾਠ ਪੁਠ ਕਰਦੇ ਨੇ ਸਾਡਾ ਵੀ ਰੂਟੀਨ ਵਾਈ ਆਹੀ ਜੀ ਅਸੀਂ ਵੀ ਸਵੇਰੇ ਉੱਡਦੇ ਸਾਰ ਨਾ ਧੋ ਕੇ ਪਹਿਲਾਂ ਜਪਜੀ ਸਾਹਿਬ ਹੀ ਕਰਦੇ ਆ। ਸਾਡੇ ਵੀ ਮਤਲਬ ਮੈਂ ਆਪਣੇ ਹਲੇ ਤਾਂ ਮੇਰਾ ਬੇਟਾ ਬਹੁਤ ਛੋਟਾ ਐ ਮੈਂ ਆਪਣੇ ਹਸਬੈਂਡ ਨੂੰ ਵੀ ਕਹਿੰਨੀ ਹਾਂ ਕਿ ਤੁਸੀਂ ਪਾਠ ਕਰਿਆ ਕਰੋ ਬਟ ਏ ਕਿ ਉਹ ਨਾ ਪੜ੍ਹੇ ਨੀ ਹੋਏ ਉਹ ਘੱਟ ਈ ਪੜ੍ਹੇ ਨੇ ਉਹਨਾਂ ਨੂੰ ਪੰਜਾਬੀ ਤੇ ਬਿਲਕੁਲ ਨੀ ਆਂਦੀ ਔਰ ਹਿੰਦੀ ਆਦੀ ਏ ਜਿੰਨਾ ਉਹਨਾਂ ਨੇ ਟਾਈਮ ਲਗਾਇਆ ਉ ਵਧੀਆ ਮੈਂ ਉਹ ਨੂੰ ਆਹੀ ਕਿਹਾ ਮੈਂ ਕਰਨ ਚ ਔਰ ਸੁਣਨ ਚ ਬਹੁਤ ਹੁੰਦਾ ਜੇ ਠੀਕ ਏ ਕਈਆਂ ਨੂੰ ਬੈਂਹਕੇ ਕਈ ਵੀ ਅਸੀਂ ਕਰਾਂਗੇ ਸਾਨੂੰ ਤਾਂ ਮ ਮਤਲਬ ਜੋ ਅਸੀਂ ਮੰਗਾਂਗੇ ਸਾਨੂੰ ਉਹ ਮਿਲਣਾ ਏ ਓ ਮੈਂ ਆਪਣੇ ਹਸਬੈਂਡ ਨੂੰ ਆਹੀ ਕਿਹਾ ਕਿ ਅੱਜ ਕੱਲ੍ਹ ਕਰਨ ਨਾਲ ਜ਼ਿਆਦਾ ਸੁਣਨ ਦਾ ਜ਼ਿਆਦਾ ਮਹੱਤਮ ਜੇ।
ਹਾਂਜੀ
ਕਿ ਜਿਵੇਂ ਕਿਉਂਕਿ ਇਹ ਕੰਮ ਵੀ ਇਹਨਾਂ ਦਾ ਦੂਜਾ ਜੇ ਇਹ ਇਹਨਾਂ ਕੋਲ ਟਾਈਮ ਵੀ ਨੀ ਹੁੰ ਦਾ ਜੀ ਕਰਨ ਦਾ ਫਿਰ ਇਹਨਾਂ ਨੂੰ ਆਹੀ ਬੋਲਿਆ ਮੈਂ ਕਿ ਤੁਸੀਂ ਨਾ ਮਤਲਬ ਸੁਣ ਲਓਗੇ ਨਾ ਇਹੀ ਬਹੁਤ ਵੱਡੀ ਗੱਲ ਐ ਆਪਣੇ ਕੰਨਾਂ ਦੇ ਵਿੱਚ ਗੁਰਸਿੱਖੀ ਦੀ ਦੀ ਆਵਾਜ਼ ਪੈ ਰੀ ਐ ਬਹੁਤ ਵੱਡਾ ਜੇ ਇਹ ਚੌਵੀ ਘੰਟੇ ਤਾਂਡੇ ਨਾਲ ਰਹਿਣਗੇ ਔਰ ਚੰਗੀਆਂ ਚੀਜ਼ਾਂ ਮਤਲਬ ਬੁੜੀ ਅਹ ਜੋ ਹੁੰਦੀਆਂ ਨੇ ਨਾ ਮਾੜੀਆਂ ਚੀਜ਼ਾਂ ਇਹਨਾਂ ਤੋਂ ਦੂਰ ਰੱਖਣਗੇ ਤੁਹਾਨੂੰ।
ਹਾਂਜੀ ਜਪੁਜੀ ਸਾਹਿਬ ਵਿੱਚ ਬੜੀ ਤਾਕਤ ਐ ਫਿਰ ਬਾਈ ਗੋਪਾਲਾ ਜੀ ਨੇ ਘੱਟ ਹੀ ਤਕੌੜਾ ਮੰਗਿਆ ਤੇ ਗੁਰੂ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਉਹ ਘਾਟੀ ਤੇ ਘੋੜਾ ਗੁਰੂ ਅਹ ਭਾਈ ਗੋਪਾਲਾ ਜੀ ਨੂੰ ਭੇਟ ਦਿੱਤਾ ਸੀ। ਤੇ ਕਹਿਣ ਲੱਗੇ ਜੇ ਅਗਰ ਗੁਰੂ ਮਹਾਰਾਜ ਜੀ ਹਰਗੋਬਿੰਦ ਸਾਹਿਬ ਜੀ ਗੱਦੀ ਤੋਂ ਨਾ ਉੱਠਦੇ ਨਾ ਤੇ ਉਹਨਾਂ ਨੂੰ ਪਾਈ ਗੁਪ ਪਾਲੇਜੀ ਨੂੰ ਗੱਦੀ ਮਿਲ ਜਾਣੀ ਸੀ। ਕਿਉਂਕਿ ਭਾਈ ਗੋਪਾਲਾ ਜੀ ਬੜਾ ਚਿਤਲਾ ਕੇ ਪਾਠ ਕਰ ਰੇ ਸੀ, ਭਾਈ ਗੋਪਾਲਾ ਜੀ ਬੜਾ ਚਿਤ ਲਾ ਕੇ ਪਾਠ ਕਰ ਰੇ ਸੀ।
ਹਾਂਜੀ-ਹਾਂਜੀ ਤੇ ਜਪੁਜੀ ਸਾਈ ਵਿੱਚ ਵੈਸੇ ਵੀ ਬਹੁਤ ਤਾਕਤ ਆ ਬਸ ਅਸੀਂ ਕਟੋਰੀ 'ਚ ਪਾਣੀ ਰੱਖ ਕੇ ਜਪਜੀ ਸਾਹਿਬ ਦਾ ਪਾਠ ਕਰੀਏ ਪਾ ਪੰਜ ਪਾਠ ਕਰ ਲਈਏ ਤੇ ਉਹ ਅੰਮ੍ਰਿਤ ਜਿਹੜਾ ਬੱਚੇ ਪਿਆਈਏ ਬੱਚੇ ਬਿਮਾਰ ਰੁੰਦੇ ਨੀ ਗੇ ਰੋਂਦੇ ਨਈਏਂ ਰਾਤੀ ਡਰਦੇ ਨੇ। ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈਗੀ ਏ। ਇਸ ਪਾਂਟ ਇਚ ਬਹੁਤ ਤਾਕਤ ਐ ਸਾਡੇ ਸਿੱਖਾਂ ਕੋਲ ਤੇ ਬੜਾ ਖਜਾਨਾ ਪਿਆ ਵੇ ਤੇ ਇੱਕ ਮੂਲ ਮੰਤਰ ਦੀ ਪੌੜੀ ਚ ਵੀ ਇੰਨੀ ਤਾਕਤ ਏ ਤੇ ਤੁਸੀਂ ਸੋਚੋ ਪੂਰੇ ਜਪਜੀ ਸਾਈਬ ਵਿੱਚ ਕਿੰਨੀ ਤਕ
ਬਿਲਕੁਲ ਜੀ ਬਿਲਕੁਲ ਇਹ ਤੇ ਹੈ ਈਏ ਪਰ ਇਹ ਵੀ ਸਮਝਣ ਵਾਲੇ ਸਮਝਦੇ ਨੇ। ਤੇ ਅੱਜ ਕੱਲ ਕਿਦੇ ਕੋਲ ਇੰਨਾ ਟਾਈਮ ਜੇ ਪਾ ਜਦ ਉਹ ਤੇ ਆਹੀ ਕਹਿੰਦੇ ਨੇ ਜਿਹੜਾ ਅਸੀਂ ਇਹ ਕਰਨਾ ਐ ਨੇ ਅਸੀਂ ਕਿਤੇ ਹੋਰ ਚਲੇ ਜੀਏ ਇੰਝ ਕਰ ਲਈਏ ਪ ਮਿੰਟ ਵੀ ਕੋਈ ਬਹਿ ਜਾਂਦਾ ਐ। ਨਾ ਬਹੁਤ ਵੱਡਾ ਹੋ ਜਾਂਦਾ ਐ ਅੱਜ ਕੱਲ੍ਹ ਬਹੁਤ ਨੇ ਕੱਲ੍ਹ ਸਗੋਂ ਵਧੀਆ ਆਪਾਂ ਅਸੀਂ ਆਪਣੇ ਬੱਚਿਆਂ ਨੂੰ ਸਮਝਾਵਾਂਗੇ। ਗੁਰ ਕੀ ਹੈ ਵੇ। ਔਰ ਸਾਡੇ ਕਿਵੇਂ ਹੈਗੇ ਨੇ ਹਨਾ ਮਤਲਬ ਅੱਜ ਕੱਲ ਦੇ ਬੱਚਿਆਂ ਨੂੰ ਇੱਥੇ ਪਤਾ ਜੇ ਕਿ ਸਾਡੇ ਮਤਲਬ ਗੁਰੂ ਅਰਜਨ ਦੇਵ ਜੀ ਕੌਣ ਨੇ? ਗੁਰੂ ਗੋਬਿੰਦ ਸਿੰਘ ਜੀ ਕੌਣ ਨੇ? ਉਹ ਜੋ, ਹਾਂਜੀ। ਜੋ ਚਾਰ ਸਾਹਿਬਜ਼ਾਦੇ ਨੇ ਉਹਨਾਂ ਬਾਰੇ ਵੀ ਨੀ ਪਤਾ ਅੱਜ ਕੱਲ ਤੇ ਹੁਣ ਬੁੱਕਸ ਜੋ ਚਲੋ ਆ ਚੰਗੀ ਗੱਲ ਐ ਜੇ ਆਉਣ ਲੱਗ ਜਾਏਗਾ। ਜ ਪਹਿਲਾਂ ਸਾਨੂੰ ਦੱਸਿਆ ਜਾਂਦਾ ਸ ਕਿ ਹਾਂ ਵੀ ਮਤਲਬ ਬਾਬਾ ਫਤਿਹ ਸਿੰਘ ਜੀ, ਬਾਬਾ ਜੋੋਰਾਵਰ ਸਿੰਘ ਜੀ, ਜਿਵੇਂ ਜੇ ਉਹਨਾਂ ਬਾਰੇ ਦੱਸਿਆ ਜਾਂਦਾ ਸੀ। ਕਿ ਹਾਂ ਵੀ ਇਹਨਾਂ ਨੇ ਇਵੇਂ ਕਰਿਆ ਔਰ ਇਵੇਂ ਔਰ ਚਾਰ ਸਾਹਿਬਜ਼ਾਦਿਆਂ ਦੀ ਫ਼ਿਲਮ ਵੇਖਣ ਜਾਂਦੇ ਹੁੰਦੇ ਸੀਗੇ।
ਹਾਂਜੀ-ਹਾਂਜੀ ਸਈ ਗੱਲ ਹੈਗੀ ਏ। ਉਹੀ ਉਹ ਬੱਚਿਆਂ ਨੂੰ ਨਾ ਮਤਲਬ ਅਸੀਂ ਖੀ ਦੀ ਨੌਲੇਜ ਦੇਣੀ ਚਾਈਦੀ ਏ। ਥੋੜ੍ਹੀ- ਬਹੁਤ ਸਾਡੇ ਵੱਡੇ ਸਾਨੂੰ ਦੱਸ ਸਨ ।ਤੇ ਅੱਜ ਅਸੀਂ ਅਗਰ ਆਪਣੇ ਬੱਚਿਆਂ ਦੱਸਾਂਗੇ ਤਾਂ ਕੱਲ੍ਹ ਸਡ ਤੇ ਬੱਚੇ ਵੀ ਆਣ ਵਾਲੇ ਟਾਈਮ ਵਿੱਚ ਆਪਣੇ ਬੱਚੇ
ਬਿਲਕੁਲ ਜੀ ਐ ਤੇ ਹੈ ਹੀ ਏ। ਚਲੋ ਵਧੀਆ ਹਾਲ ਏ। ਚਲੋ ਠੀਕ ਐ ਜੀ। ਸਤਿ ਸ਼੍ਰੀ ਅਕਾ ਹਾਂਜੀ ਜੀ ।ਬਾਦ ਚ ਕਰਾਂਗੇ। ਹੈਲੋ, ਠੀਕ ਏ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।